ਹੈਲੋ।
ਹਾਂਜੀ, ਸਾਸਰੀ ਕਾਲ ਮੈਮ। ਹੈਲੋ। ਹੈਲੋ। ਹੈਲੋ।
ਹੈਲੋ।
ਹਾਂਜੀ, ਸਾਸਰੀ ਕਾਲ ਮੈਮ।
ਹਾਂਜੀ ਮੈਮ ਸਸਰੀ ਕਾਲ, ਹੋਰ ਕਿਵੇਂ ਓ ਮੈਮ।
ਹਾਂਜੀ ਵਦੀਆ ਤੁਸੀਂ ਠੀਕ ਓਂ।
ਹਾਂਜੀ ਹਾਂ ਮੈਮ ਵਧੀਆ, ਹੋਰ ਕੀ ਕਰ ਰਏ ਸੀ ਮੈਮ ਰੋਟੀ ਪਾਨੀ ਖਾ ਲੇਆ।
ਹਾਂਜੀ ਰੋਟੀ ਪਾਨੀ ਖਾ ਕੇ ਪਏ ਸੀਗੇ, ਤੁਸੀਂ ਦੱਸੋ
ਅੱਛਾ-ਅੱਛਾ ਚਲੋ ਵਦੀਆ ਮੈਮ, ਹਾਂਜੀ ਐ ਵੀ ਦੇਖੋ ਅੱਜ ਗੱਲ ਤਾਂ ਹਨਾ ਗਰਮੀਆਂ ਚ ਜੇ ਜਲਦੀ ਕੰਮ ਨਿਬੜ ਜੇ ਬੋਤ ਵਦੀਆ ਗੱਲ ਆ ਹਨਾ।
ਹਾਂਜੀ ਹਾਂ ਮੈਮ ਗਰਮੀ ਬੋਤ ਜਾਦੇ ਹੋ ਰਈ ਐ ਜੀ, ਬੁਰਾ ਹਾਲ ਹੋਏਆ ਪੇਆ।
ਹਾਂ ਵੀ ਜੇ ਦੇਖੋ ਕਿੰਨੀ ਜਾਦਾ ਗਰਮੀ ਆ, ਵੀ ਦੇਖੋ ਕੱਲ ਤੋਂ ਹਨਾ ਬੱਚੇਆਂ ਦੇ ਸਕੂਲ ਸ਼ੁਰੂ ਨੇ ਹਨਾ।
ਹਾਂਜੀ ਮੈਮ।
ਵੀ ਕਿੰਨੀ ਗਰਮੀ ਆ ਦੇਖੋ, ਹਾਂਜੀ ਆ ਵੀ ਦੇਖੋ ਅੱਜ-ਕੱਲ ਦੇ ਬੱਚੇ ਚੱਕਰ ਖਾਦੇ ਡਿਗ ਜਾਂਦੇ।
ਹਾਂਜੀ ਹਾਂ, ਏਦੇ ਕਰਕੇ ਤਾਂ ਕੈਂਦੇ ਵੀ ਵਧਾ ਦੇਣ ਸਗੋਂ, ਬੱਚਿਆਂ ਦੀ ਛੁੱਟੀਆਂ ਥੋੜੀਆਂ ਜੀਆਂ।
ਸਈ ਗੱਲ ਆ, ਹਾਂਜੀ। ਹਾਂ ਵੀ ਦੇਖੋ ਚਲੋ ਅੱਜ ਐਦਕੀ ਤਾਂ ਹੋਈਆਂ ਵੀ ਦੇਖੋ, ਹੈ ਨੀ ਇੱਕ ਤਰੀਕ
ਹਾਂਜੀ ਕੁਛ ਟੈਮ ਇਸ ਵਾਰ ਨਾ ਬਾਰਿਸ਼ ਵੀ ਨੀ ਹੋਈ ਬਿਲਕੁਲ ਵੀ ਇਦੇ ਕਰ
ਸਈ ਗੱਲ ਐ ਮੈਡਮ।
ਤੇ ਬਸ ਮੌਸਮ ਦਾ ਫ਼ਰਕ ਪੈ ਜਾਂਦਾ।
ਹਾਂਜੀ ਹਾਂ।
ਹਾਂਜੀ ਆ ਵੀ ਦੇਖੋ ਚਲੋ ਹਨਾ ਕਿੰਨਾ ਹੀ ਜਾਦਾ ਫ਼ਰਕ ਪੈ ਦੇਖੋ ਗਰਮਿਆਂ ਅੱਜ ਕੱਲ ਗਰਮੀ ਵੀ ਸਰਦੀ ਵੀ ਦੇਖੋ ਕਿੰਨੀ ਲਗਾਤਾਰ ਵੱਧਦੀ ਜਾ ਰੀ ਐ।
ਹਾਂਜੀ। ਇੱਥੇ ਲੋਕ ਨਾ ਪੇੜ ਨੀ ਲਗਾਉਂਦੇ ਹੈਗੇ ਮੈਮ ਉਹਦੇ ਕਰਕੇ ਵੀ ਗਰਮੀ ਬੋਹਤ ਜਾਦਾ।
ਹਾਂਜੀ ਹਾਂ ਵੀ ਬਿਲਕੁਲ।
ਹਾਂਜ ਪੇੜ ਲਗਾਨੇ ਚਾਹੀਦੇ ਹਾਂ ਹਾਂਜੀ ਹਾਂ।
ਖੋ ਰੁੱਖਾਂ ਦੀ ਛਾਵਾਂ ਥੱਲੇ ਬਹ ਜਾਂਦੇ ਸੀ ਗੇ ਦੇਖੋ ਹਨਾ ਲੋਕ। ਵੀ ਕਿੰਨੀ ਜਾਦਾ ਦੇਖੋ ਆਕਸੀਜਨ ਵਧੀਆ ਮਿਲਦੀ ਸੀ ਤਾਜ਼ੀ ਹਵਾ। ਅੱਜ ਕੱਲ੍ਹ ਦੇ ਫੇਰ ਦੇਖੋ ਪੱਖੀਆ ਆ ਗਈਆ ਉਹਨਾਂ ਨਾਲ ਫੇਰ ਪੱਖੀਆਂ ਝੱਲਦੀਆ ਦੀਆਂ ਬੂਰੀਆਂ ਫਿਰ ਅੱਗੇ ਪੱਖੇ ਆ ਗੇ।
ਹਾਂਜੀ ਹਾਂ ਹੁਣ ਤਾਂ
ਕੂਲਰ ਆ ਗੇ ਫੇਰ ਦੇਖੋ ਹਨਾ ਕੂਲਰ ਵੀ ਚਲੋ ਵਧੀਆ ਸੀਗੇ ਅੱਜ ਕੱਲ ਦੇਖੋ ਏ ਸੀ ਆ ਗੇ।
ਹਾਂਜੀ ਹਾਂ ਨਾਲੇ ਖ਼ਰਾਬ ਕਰਦੇ ਨੇ ਮੈਮ ਬਿਮਾਰੀਆਂ ਲੱਗਦੀਆਂ ਨੇ।
ਕਿੰਨੀ ਬਿਮਾਰੀਆ ਲੱਗਦੀਆ ਨੇ ਦੇਖੋ ਹਨਾ।
ਹਾਂਜੀ।
ਵੀ ਚਲੋ ਗਰਮੀਆਂ ਚ ਦੇਖੋ ਹਨਾ ਚਲੋ ਵੀ ਮੰਨਦੇ ਆ ਆਪਾ ਅੱਜ ਕੱਲ ਦੇਖੋ ਏਸੀਆਂ ਕਰਕੇ ਰੇਹਾ-ਰੇਹਾ ਵੀ ਨੀ ਜਾਂਦਾ ਕਿਸੀ ਕੋ।
ਹਾਂਜੀ ਅੱਗੇ ਪੇੜਾਂ ਨੀਚੇ ਬੈਠਦੇ ਸੀਗੇ ਤਾਜ਼ੀ ਹਵਾ ਲੱਗਦੀ ਸੀ।
ਹਾਂਜੀ ਹਾਂ ਵੀ ਦੇਖੋ ਅੱਜ ਕੱਲ੍ਹ ਕਿਸੇ ਤੋਂ ਸਹਿਣ ਵੀ ਨੀ ਹੁੰਦੀ ਗਰਮੀ।
ਹਾਂਜੀ।
ਕਿੰਨੀ ਜਾਦਾ ਗਰਮੀ ਪੈਂਦੀ ਹੈ ਹਨਾ ਜ ਜੀ ਦੇਖੋ ਹਨਾ। ਅੱਜ ਕੱਲ੍ਹ ਗਰਮੀ ਤੇ ਸਰ ਸਰਦੀ ਦਾ ਮੌਸਮ ਹਮੇਸ਼ਾ ਹੀ ਅਪਨਾ ਤਾਪ ਮਾਨ ਜਾ ਠੰਡਕ ਦੇਖੋ ਵਧਾਉਂਦਾ ਹੀ ਜਾ ਰਿਆ।
ਹਾਂਜੀ ਏਦੇ ਕਰਕੇ ਹਾਂਜੀ। ਤਾਂ ਹੀ ਬੱਚਿਆਂ ਨੂੰ ਐ ਹੈ-ਹੈ ਹਾਂਜੀ।
ਸਹੀ ਗੱਲ ਐ ਹਾਂਜੀ ਹਾਂ ਵੀ ਦੇਖੋ ਕਿੰਨੀ ਜਾਦਾ ਗਰਮੀ ਪੈਂਦੀ ਅੱਜ ਕੱਲ੍ਹ ਦੇਖੋ ਚੱ-‍- ਕਰ ਖਾ ਕੇ ਡਿੱਗ ਜਾਂਦੇ ਨੇ ਕਿਸੇ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਹਨਾ ਵੀ ਕਿੰਨੀਆਂ ਜਾਦਾ ਪ੍ਰੋਬਲਮ
ਹਾਂਜੀ ਗਰਮੀ ਚ ਤੇ ਬੋਹਤ ਬੁਰਾ ਹਾਲ ਹੈ ਮੈਮ।
ਜੀ ਹਾਂ ਨਾਲੇ ਦੇਖੋ ਲੋਕ ਅੱਜ ਕੱਲ੍ਹ ਦੇਖੋ ਠੰਡੇ ਵਗੈਰਾ ਪੀਂਦੇ ਨੇ ਹਨਾ।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
ਕਿੰਨੇ ਕੈਮੀਿਕਲਸ ਨੇ ਗੈਸਿਸ ਨੇੇ ਦੇਖੋ ਹਨਾ।
ਹਾਂਜੀ।
ਸਰੀਰ ਲੀ ਕਿਨੇ ਨੁਕਸਾਨਦਾਇਕ ਨੇ।
ਹਾਂਜੀ ਹਾਂ ਬੌਤ ਜਾਦਾ ਵੀ ਬੁਰਾ ਹਾਲ ਹੋਏਗਾ।
ਹਾਂ ਵੀ ਦੇਖੋ ਲੋਕਾਂ ਨੂੰ ਨਿੰਬੂ ਪਾਣੀ ਵੀ ਸਕੰਜਵੀ ਸੀ ਬਨਾ ਕੇ ਪੀਣੀ ਚਾਹੀਦੀ ਏ ਹਨਾ ਚਲੋ
ਹਾਂਜੀ, ਹਾਂਜੀ ਮੈਮ।
ਦੇਖੋ ਮੈਂਗੋ ਸ਼ੇਕ ਹੋ ਗਿਆ, ਬਨਾਨਾ ਸ਼ੇਕ, ਪਪੀਤਾ ਸ਼ੇਕ ਵੀ ਇੱਦਾਂ ਦੇ
ਕੋਲਡ ਡ੍ਰਿੰਕ ਤਾਂ ਪਹਿਲੇ ਨਾਂ ਖ਼ਰਾਬ ਕਰਦਾ। ਹਾਂਜੀ ਇਹ ਜੂਸ ਵਗੈਰਾ ਵਧੀਆ, ਜੇ ਆਪਾਂ ਫਰੈਸ਼ ਕੱਢ ਕੇ ਪੀਦੇ ਹਾਂ ਘਰੇ ਤਾਂ ਬਹੁਤ ਵਧੀਆ।
ਹਾਂਜੀ, ਹਾਂਜੀ ਓਹੀ ਤਾਂ ਗੱਲ ਏ ਬੱਸ।
ਕਿੰਨੇ ਜ਼ਿਆਦਾ ਨੁਕਸਾਨਦਾਇਕ
ਮੈਡਮ, ਉਹਨਾਂ ਵਿੱਚ ਤਾਂ ਬਹੁਤ ਕੈਮੀਕਲ, ਵਗੈਰਾ ਪਾਉਂਦੇ ਨੇ, ਹਾਂਜੀ ਹਾਂ ਨਾਲੇ ਸਿਹਤ ਲਈ ਹਾਨੀਕਾਰਕ ਨੇ।
ਸਹੀ ਗੱਲ ਹੈ ਹਾਂਜੀ, ਇਹ ਵੀ ਦੇਖੋ ਕਿੰਨੀ ਜ਼ਿਆਦਾ ਹਾਨੀਕਾਰਕ ਨੇ ਹੈਨਾ। ਆਪਣੀ ਸਿਹਤ ਤੇ।
ਸਿਹਤ ਖਰਾਬ ਕਰਦੇ ਨੇ ਹਾਂਜੀ ਹਾਂ।
ਹਾਂਜੀ ਆ ਗਏ। ਸਹੀ ਗੱਲ ਹੈ, ਮੈਡਮ ਹਾਂਜੀ ਜੀ ਦੇਖਿਆ ਜਾਵੇ ਤਾਂ ਲੋਕ ਬਿਲਕੁਲ ਵੀ ਨੀ ਸਮਝਦੇ ਜੇ। ਕੋਈ ਗੱਲ ਏ, ਨੂੰ ਸੀਰੀਅਸ ਹੀ ਨਹੀਂ ਲੈਂਦੇ, ਦੇਖੋ ਉਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਦੇਖੋ।
ਨਾਲ ਸਭ ਨੂੰ ਪਤਾ ਹੈ ਮੈ ਹਾਂਜੀ ਹਾਂ।
ਹਾਂਜੀ, ਹਾਂ ਸਹੀ ਗੱਲ ਹੈ ਮੈਡਮ, ਜੀ ਦੇਖਿਆ ਜਾਵੇ ਜੇ ਦੇਖੋ। ਅੱਜ ਦੇ ਸਮੇਂ ਚ ਹੈਨਾ, ਵੀ ਕੋਈ ਵੀ ਨੀ ਐਵੇਂ ਕਰਦਾ ਵੀ ਜਿਹੜੇ ਦੇਖੋ। ਅੱਜ ਕੱਲ ਕੋਈ ਮੈਂਗੋ ਸ਼ੇਕ ਜਾਂ, ਬਣਾਣਾ ਸ਼ੇਕ, ਕੋਈ ਇਹਨਾ ਪੀਂਦੇ ਹੀ ਨਹੀਂ ਹੈਗਾ।
ਹੈਨਾ ਨਿੰਬੂ ਕੁੱਟਾਂਗੇ ਬਣਾਵਾਂਗੇ ਅਗਲੇ ਨੂੰ ਇਹ ਹੁੰਦੇ ਕੋਲਡੀਰੀਨ
ਜੀ ਹਾਂ ਅੱਜ ਕੱਲ੍ਹ ਦੇਖੋ। ਕੋਈ ਮਿਹਨਤ ਨਹੀਂ ਕਰਨਾ ਚਾਹੀ ਚਾਹੁੰਦਾ।
ਹਾਂਜੀ ਹਾਂ
ਹਾਂਜੀ ਹਾਂ ਵੀਰ ਜੀ, ਸਹੀ ਗੱਲ ਹੈ। ਵੀਰ ਜੀ ਦੇਖਿਆ ਜਾਵੇ ਮੈਂ ਬਿ ਹਾਂ ਅੱਜ ਕੱਲ੍ਹ ਤਾਂ ਦੇਖੋ। ਲੋਕ ਪਾਣੀ ਦੀ ਪਿਆਸ ਵੀ ਦੇਖੋ। ਬੈਡ ਤੇ ਪਏ ਮਾਰ ਲੈਂਦੇ ਨੇ ਵੀ ਕੇੜਾ ਚੱਲ ਕਿਹੜਾ ਉੱਠ ਕੇ ਜਾਊਗਾ। ਕੌਣ ਪੀਊਗਾ ਹੈਨਾ।
ਹਾਂਜੀ ਆ
ਦੇਖੋ, ਦਿਨ ਪਰ ਦਿਨ ਦੇਖੋ ਲੋਕ ਆਲਸੀ। ਹੋਦੇ ਜਾ ਰਹੇ ਨੇ ਹੈਨਾ।
ਹਾਂਜੀ
ਕੀ ਗਲਤ ਗੱਲ ਹੈਣਾ ਦੇਖੋ ਤੁਸੀਂ ਚਲ ਲੋਕਾਂ ਨੂੰ ਮੈਡਮ, ਸੋਚਣਾ ਚਾਹੀਦਾ ਵੀ ਹੈਨਾ। ਚਲੋ, ਆਪਣੇ ਸਰੀਰ ਲਈ ਕਿੰਨਾ ਨੁਕਸਾਨਦਾਇਕ ਨੇ। ਵੀ ਇਦਾਂ ਦੀਆਂ ਚੀਜ਼ਾਂ, ਆਪਾਂ ਨੂੰ ਛੱਡਣੀਆਂ ਚਾਹੀਦੀਆਂ ਨੇ। ਦੇਖੋ ਆਪਾਂ ਹੋਰ ਪੀ ਜਾ ਰਹੇ ਹਾਂ।
ਹਾਂਜੀ, ਜਿਹੜੀਆਂ ਚੀਜ਼ਾਂ, ਆਪਣੇ ਸਰੀਰ ਨੂੰ ਗਯਓ। ਉਹ ਤਾਂ ਖਾਂਦੇ ਹੀ ਨੀ ਲੋਕ ਹਾਂਜੀ
ਹਾਂਜੀ, ਹਾਂ ਸਹੀ ਗੱਲ ਹੈ। ਮੈਮ ਜੇ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਲੋਕ ਮਿੰਟ ਬਾਦ ਕੋਲਡੀਡਿੰਕ
ਹਾਂਜੀ ਹਾਂ।
ਇਹਦੇ ਚ ਕੋਈ ਬਣਾਉਂਦਾ ਹੀ ਨਹੀਂ ਹੈਗਾ।
ਆ ਫਾਸਟ ਫੂਡ, ਦੇਖਲੋ ਮੈਡਮ ਕਿੱਦਾਂ ਖਾਂਦੇ ਨੇ ਲੋਕ।
ਸਹੀ ਗੱਲ ਆ ਹਾਂਸੀਆਂ, ਦੇਖੋ ਪਿਛਲੇ ਸਮਿਆਂ ਵਿੱਚ। ਜੀ ਦੇਖੋ ਨਾ, ਜੇ ਕੋਈ ਆ ਜਾਂਦਾ ਸੀ ਭੈਣ ਭਾਈ ਦੇ ਪੁਸਕਣ ਬਣਾਉਂਦੇ ਸੀ। ਗੋਦਂ ਕਤੀਰਾ ਪਾਕੇ ਦੇਖੋ ਲੀਵਰ ਲਈ ਕਿੰਨੀ ਵ ਦਿਆ ਸੀ। ਦੇਖੋ ਹੈਨਾ
ਹਾਂਜੀ ਮੈਡਮ ਹੁਣ ਤੇ ਮੈਡਮ ਅਗਲਾ ਔਡਰ ਕਰ ਦੇਂਦਾ ਅਗਲਾ। ਬਣਾਉਣ ਦੀ ਵੀ ਇਨਾਂ ਉਹ ਹੁੰਦਾ। ਹਾਂਜੀ
ਦੇਖੋ ਅੱਜ ਕੱਲ੍ਹ ਤਾਂ ਲੋਕ, ਦੇਖੋ ਪੇਟੀਆਂ ਦੀ ਪੇਟੀਆਂ ਲੈ ਲੈਂਦੇ ਨੇ। ਗਰਮੀਆਂ ਦੇ ਵਿੱਚ ਹੈ ਨਾ।
ਹਾਂਜੀ, ਮੈਡਮ
ਵੀ ਦੇਖੋ ਕਿੰਨੀ ਜ਼ਿਆਦਾ ਆਪਣੇ ਸਰੀਰ ਲਈ ਨੁਕਸਾਨਦਾਇਕ ਨੇ। ਜਦੋਂ ਲੋਕ ਪੇਟੀਆਂ ਦੇ ਪੇਟੀਆਂ ਠੰਡਿਆਂ ਦੀਆਂ ਪਹਿਲਾਂ ਲੈ ਕੇ ਰੱਖ ਲੈਂਦੇ ਨੇ। ਜੇ ਕੋਈ ਆ ਜਾਂਦਾ ਉਹਨੂੰ ਵੀ ਪਿਲਾਈ ਜਾਂਦੀ ਆ ਆਪ ਵੀ ਦੇਖੋ ਡੇਲੀ ਤੇ ਡੇਲੀ ਪੀਂਦੇ ਨੇ। ਹਨਾ।
ਹਾਂਜੀ, ਹਾਂ।
ਦੇਖੋ ਕਿੰਨੀ ਹੀ ਜ਼ਿਆਦਾ ਗ਼ਲਤ ਗੱਲ ਆ ਹਨਾ।
ਇਹ ਪੀਜ਼ੇ, ਬਰਗਰ ਖਾਂਦੇ ਨੇ। ਆਪ ਕਿੰਨੇ ਸਿਹਤ ਨੂੰ ਖਰਾਬ ਕਰਦੇ ਨੇ।
ਹਾਂ ਵੀ ਦੇਖੋ। ਹਨਾ, ਵੀ ਕੋਲਡ ਡਰਿੰਕ ਵਗੈਰਾ ਵੀ ਆਪਾਂ ਨੂੰ ਉਸ ਜਮਾ ਹੀ ਛੱਡਣੇ ਚਾਹੀਦੇ ਨੇ ਵੀ ਦੇਖੋ। ਆਪਾਂ ਨੂੰ ਪੀਣੇ ਚਾਹੀਦੇ ਨਾਲ ਲੋਕਾਂ ਨੂੰ ਪਤਾ ਵੈ ਵੀ ਇਹ ਵੀ ਕੈਮੀਕਲ ਵਾਲੇ ਬਣਦੇ ਨੇ ਦੇਖੋ ਹਨਾ। ਅੱਜ ਕੱਲ੍ਹ ਦੇਖੋ ਫੋਨਾਂ ਤੇ ਆਪਾਂ ਨੂੰ ਪਤਾ ਲੱਗ ਰਿਹਾ ਮੁਰਮੁਰਰੇ ਵਗੈਰਾ ਕਿੱਦਾਂ ਬਣਾਏ ਨੇ। ਵੀ ਜੇ ਅੱਜ ਕੱਲ੍ਹ ਦੇਖੀਏ ਤਾਂ ਦੇਖੋ ਬਹੁਤ ਸਾਰੇ ਲੋਕ ਇੱਦਾਂ ਦੇ ਨੇ ਜਿਹੜੇ ਕੋਲਡ ਡਰਿੰਕ